ਹੈਲੋ ਸਤਿ ਸ੍ਰੀ ਆਕਾਲ। ਸਤਿ ਸ੍ਰੀ ਅਕਾਲ
ਕੀ ਹਾਲ ਆ?
ਵਧੀਆ-ਵਧੀਆ, ਤੁਸੀਂ ਸੁਣਾਓ?
ਬਸ ਵਧੀਆ ਮੈਂ ਸਵੇਰੇ ਤੁਹਾਨੂੰ ਗੁਰਦੁਆਰੇ ਦੇਖਿਆ ਸੀ, ਤੁਸੀਂ ਤਾਂ ਬੁਲਾਇਆ ਹੀ ਮੈਨੂੰ
ਹਾਏ ਰੱਬਾ ਮੈਂ ਤਾਂ ਆਪ ਤੁਹਾਨੂੰ ਦੇਖਿਆ ਸੀ, ਤੁਸੀਂ ਮੈਨੂੰ-ਮੈਨੂੰ ਐਵੇਂ ਲੱਗਿਆ, ਤੁਸੀਂ ਮੈਨੂੰ ਇਗਨੋਰ ਕਰ ਰਹੇ ਹੋ? ਤੁਹਾਡੇ ਨਾਲ ਤਾਂ ਭਾਜੀ ਸੀ ਸਗੋਂ, ਭਾਜੀ ਮੇਰੇ ਕੋਲ ਆਏ ਸੀ, ਦੋ ਮਿਲੇ ਫੇਰ ਉਹ ਚਲੇ ਗਏ ਸੀ।
ਅੱਛਾ ਉਹ ਅੱਛਾ ਆਪਣੇ ਗਲੀ ਵਾਲੇ ਭਾਜੀ ਉਹ ਜਿਹੜੇ ਜ਼ਿਆਦਾ ਹੀ ਅ ਜਿਨਾਂ ਕੋਲ ਘੱਟ ਟਾਈਮ ਹੁੰਦਾ ਜਿਹੜੇ ਜ਼ਿਆਦਾ ਬਿਜੀ ਹੁੰਦੇ ਆ ਉਹੀ ਹਾਂਜੀ ਹਾਂਜੀ ਚੱਲ ਸ਼ੁਕਰ ਤੁਹਾਡੇ ਕੋਲ ਤਾਂ ਦੋ ਮਿੰਟ ਆ ਕੇ ਖੜਾ ਹੋ ਗਿਆ ਭਾਜੀ ਸਾਡੇ ਕੋਲ ਤਾਂ। ਬਹਿ ਕੇ ਵੀ ਬਿਜੀ ਹੁੰਦੇ ਆ ਉਹ ਤਾਂ।
ਹਾਂ ਮੈਂ ਉਹ ਫਰ ਸਟਿਚਿੰਗ ਦਾ ਕੰਮ ਕਰਦਾ ਨਾ ਤੇ ਮੈਂ ਉਹ ਪੁੱਛਿਆ ਮੈਂ ਕਿਹਾ ਮੇਰੇ ਇੱਕ ਸੂਟ ਸੀ ਮੈਂ ਨਾ ਮੇਰੇ ਕੋਲ ਮੈਂ ਕਿਹਾ ਅੱਧਾ ਸੀ ਦੋ ਮਤਲਬ ਬੋਟਮ ਤੁਸੀਂ ਸੀਧੋ ਸ਼ਰਟ ਮੈਂ ਸੀ ਦਿੰਦੀ ਹਾਂ ਪਰ ਨਹੀਂ
ਉਹੀ ਤਾਂ ਮੈਂ ਕਿਹਾ ਭਾਜੀ ਕੀ ਗੱਲ ਆ ਤੁਸੀਂ ਤਾਂ ਕੱਲ ਕੜੀ ਬਣਾਈ ਸੀ ਤੇ ਭੇਜਣ ਵਾਲੇ ਸੀ ਅਸੀਂ ਤਾਂ ਸਾਰੇ ਭੁੱਖੇ ਬਣ ਰਹਿ ਗਏ ਤੁਹਾਡੀ ਕੜੀ
ਹੱ
ਮੈਂ ਕਿਹਾ ਤੁਹਾਡੀ ਕੜੀ ਕੜੀ ਹਜੇ ਤਕ ਨਹੀਂ ਆਈ ਦੱਸ ਦੋ ਘੰਟੇ ਕੜੀ ਦਾ ਵੇਟ ਕਰ ਕਰ ਮੁੜ ਕੇ ਰੋਟੀ ਤੇ ਰੱਖਿਆ, ਅਚਾਰ ਤੇ ਫੇਰ ਰੋਟੀ ਖਾਧੀ।
ਹੂੰ,
ਹੋਰ ਤੁਸੀਂ, ਸੁਣਾਓ ਅੱਜ ਸੂਟ ਬਹੁਤ ਸੋਹਣਾ ਪਾਇਆ ਸੀ, ਪਹਿਲਾਂ ਤਾਂ ਤੁਹਾਡਾ ਸੂਟ ਦਾ ਰੰਗ ਬਹੁਤ ਸੋਹਣਾ ਸੀ। ਦੂਜਾ ਤੁਹਾਡਾ ਸੂਟ ਜਿਹੜੀ ਸਫ਼ਾਈ ਨਾਲ ਸਿਉਂਦਾ ਹੋਇਆ ਸੀ, ਉਹ ਵੀ ਬਹੁਤ ਵਧੀਆ ਲੱਗ ਰਿਹਾ ਸੀਗਾ। ਤੁਸੀਂ ਲਿੱਤਾ ਕਿੱਥੋਂ ਆ ਸੂਟ ਅੱਛਾ, ਬਹੁਤ ਸੋਹਣਾ ਬਹੁਤ ਸੋਹਣਾ ਤੇ ਲਿੱਤਾ ਕਿੱਥੋਂ ਸੀ।
ਇਹ ਮੈਨੂੰ ਗਿਫਟ ਮਿਲਿਆ ਸੀ।
ਅੱਛਾ,
ਹਾਂ, ਹੀ ਯਮਨਾ ਨਗਰ ਦਾਈ ਹੈ ਗਿਫਟ ਮਿਲਿਆ ਸੀ।
ਅੱਜ-ਕੱਲ ਕੌਣ ਕਿਸੇ ਨੂੰ ਸੂਟ ਗਿਫਟ ਕਰਦਾ ਉਹ ਵੀ ਇੰਨਾ ਸੋਹਣਾ ਦੇਖਲਓ ਤੁਸੀਂ,
ਅ ਇਹ ਵਿਆਹ ਦਾ ਮਿਲਿਆ ਹੋਇਆ, ਉਝ ਕੋਈ ਨੀ ਕਰਦਾ ਕਿਸੇ ਨੂੰ ਇਹ ਵਿਆਹ ਦਾ ਮਿਲਿਆ ਹੋਇਆ। ਦੇਵਰ ਦਾ ਵਿਆਹ ਸੀ, ਨਾ ਮੇਰਾ ਤੇ ਉਹਦੇ ਦਾਜ ਚ ਆਇਆ ਸੀ।
ਬਹੁਤ ਸੋਹਣਾ ਸੂਟ ਸੀਗਾ, ਮੈਂ ਨਾ ਸਗੋਂ ਭਾਜੀ ਨੂੰ ਕਿਹਾ, ਵੀ ਦੇਖੋ ਐਦਾਂ ਦੇ ਕੱਪੜੇ ਜੇ ਕਿੱਥੇ ਮਿਲਦੇ ਤਾਂ ਮੈਨੂੰ ਵੀ ਦੋ ਚਾਰ ਲੈ ਕੇ ਦੇ ਦੋ ਦੱਸ। ਤੋਂ ਕਿ ਵੀ ਦੁਕਾਨ ਸ਼ੋਪ ਕੋਈ ਦੱਸ ਦੋ,
ਜੀ,
ਅੱਧੀ ਮੈਂ ਔਨਲਾਈਨ ਮੰਗਵਾ ਕੇ ਦੇਖ ਲੈਂਦੀ ਹਾਂ।
ਮੈਂ ਔਨਲਾਈਨ ਨਾ ਅ ਭੇਜ ਦਿੱ ਮੈਂ ਬੜਾ ਘੱਟ ਵਿਸ਼ਵਾਸ ਕਰਦੀ ਹਾਂ, ਮੈਨੂੰ ਨਾ ਇੱਕ ਵਾਰੀ, ਧੋਖਾ ਮਿਲ ਚੁੱਕਿਆ ਦੋ ਵਾਰੀ ਤੇ ਮੈਂ ਨਹੀਂ ਲੈ ਲਤੇ ਸੀ, ਮੈਂ ਦੋ ਵਾਰੀ ਮੰਗਵਾਏ।
ਕਿਹੜੀ ਸਾਈਡ, ਤੋਂ ਮੰਗਵਾਏ ਸੀ ਤੁਸੀਂ? ਪਹਿਲਾਂ ਤਾਂ,
ਇੱਕ ਮੈਂ ਐਮਾਜ਼ੋਨ ਤੋਂ ਕੁੜਤੀ ਮੰਗਵਾਈ ਸੀ। ਇੱਕ ਮੈਂ ਫਲਿੱਪਕਾਰਟ ਤੋਂ ਮੰਗਵਾਈ ਸੀ।
ਚਲੋ ਫੇਰ ਮੈਂ, ਅੱਜ ਤੁਹਾਨੂੰ ਇੱਕ ਸਲਾਹ ਦਿੰਦੀ ਹਾਂ।
ਹਾਂਜੀ
ਫਲਿੱਪਕਾਰਟ ਤੋਂ ਹਮੇਸ਼ਾ ਤੁਸੀਂ ਮੰਗਵਾਉਣਾ ਐ- ਇਲੈਕਟ੍ਰੋਨਿਕ ਚੀਜ਼ਾਂ ਇਲੈਕਟ੍ਰ ਜਿੱਦਾਂ ਫੈਨ ਮੰਗ ਲਿਆ ਏਸੀ ਮੰਗ ਲਿਆ ਲੈਪਟੋਪ ਮੰਗਾ ਲਿਆ
ਮੰਗਾਂਏ ਹੋਏ ਆ ਹੁਣ ਮੈਂ ਨਾ ਪੈਨਲ ਲਿੱਤਾ ਸੀ ਨਵਾਂ ਆਪਣਾ ਟੀਵੀ ਪੈਨਲ ਤੇ ਮੈਂ ਉਹਦੇ ਸ਼ੋਪੀਸ ਉਹ ਬਹੁਤ ਵਧੀਆ ਹੈ ਬਹੁਤ ਵਧੀਆ
ਅੱਛਾ ਉਹ ਫਲਿੱਪਕਾਰਟ ਤੋਂ ਮੰਗਵਾਏ ਹੋਣੇ ਆ ਫਿਰ
ਫਿਲਿਪਕਾਰਟ ਤੋਂ ਮੰਗਾਏ ਸੀ। ਬਟ ਮੈਨੂੰ ਕੱਪੜੇ ਨੀ ਦੋ ਵਾਰੀ ਮੇਰੇ ਨਾਲ ਹੋ ਗਿਆ
ਤੋਂ ਹਮੇਸ਼ਾ ਫਰਿਜ ਟੀਵੀ ਇਲੈਕਟ੍ਰਿਕ ਚੀਜ਼ਾਂ ਮੰਗਾਣੀਆਂ ਨੇ ਠੀਕ ਹੈ। ਜਿੰਨਾ ਵੀ ਲੈ ਟੋਨਿਕਾ ਉਹ ਫਲਿੱਪਕਾਰਟ ਤੋਂ ਮੰਗਾਣਾ ਉੱਥੇ ਤੁਹਾਨੂੰ ਕਦੀ ਕੋਈ ਧੋਖਾ ਨਹੀ ਮਿਲੂ ਐਮਾਜ਼ੋਨ ਤੋਂ ਤੁਸੀਂ, ਤੁਸੀਂ ਹਮੇਸ਼ਾ ਤੇ ਹਮੇਸ਼ਾ ਕੋਸਮੈਟਿਕ ਸਮਾਨ ਮੰਗਵਾ ਸਕਦੇ ਹੋ, ਜਾਂ ਕਰੋਕਰੀ ਮੰਗਵਾ ਸਕਦੇ ਹੋ, ਕਸਮੈਟਿਕ ਜਾਂ ਕਰੋਕਰੀ,
ਕੋਸਮੈਟਿਕ ਤੇ ਮੈਂ ਮੰਗਿਆ ਐਮਾਜੋਨ ਤੋਂ, ਉਹ ਜਿਵੇਂ ਉਹਦੇ ਤੋਂ ਵੀ ਮੰਗਵਾਉਂਦੀ ਆ ਮੈਂ ਨਾਾਮੇ ਦਾ ਹੀ ਹੈ, ਨਾ ਕੁ ਮਿੰਤਰਾ ਉਹਦੇ ਤੋਂ ਵੀ ਮੈਂ ਬੜੇ ਮੰਗ ਨਾਇਕਾ ਤੋਂ ਵੀ ਮੈਂ ਮੇ ਵੈ
ਬਟ ਜੇ ਤੁਸੀਂ ਜੀ ਐਮਾਜ਼ੋਨ ਟਰਾਏ ਕਰਦੇ ਹੋ ਤਾਂ ਉਥੋ ਸਿਰਫ ਕੋਸਮੇਟਿਕ ਤੇ ਕਰੋਕਰੀ ਤੇ ਜੋ ਮ ਤ੍ਹਾਂ ਇੱਕ ਤੋਂ ਇੱਕ ਹੀ ਸਾਈਡ ਏਦਾਂ ਦੀ ਆ ਜੋ ਫੇਕ ਨੀ ਆ ਜਿੱਥੋਂ ਕੋਪੀ ਆਲੇ ਕੱਪੜੇ ਨੀ ਮਿਲਦੇ ਜਿੱਥੋਂ ਜੋ ਬ੍ਰੈਂਡ ਆ ਜੋ ਹੈ ਐਜ ਇਟ ਇਜ਼ ਜੋ ਸ਼ੋ ਕਰਦੇ ਆ ਜੋ ਖਾਂਦਿਆਂ ਉਹੀ ਦਿੰਦ ਆ ਮਿੰਤਰਾ ਮੈਂ ਪਿਛਲੇ ਸੋਲਾਂ ਸਤਾਰਾਂ ਸਾਲਾਂ ਤੋਂ ਯੂਜ ਕਰਦੀਆਂ ਮਿੰਤਰਾਂ ਆਲੇ ਕਦੀ ਤੁਹਾਨੂੰ ਕ ਕੱਪੜਿਆਂ ਚ ਧੋਖਾ ਨਹੀਂ ਕਦੀ ਨਹੀਂ ਚਾਹੇ ਉਹ ਕੋਈ ਵੀ ਕੱਪੜੇ ਕੱਪੜਾ ਲੈ ਲਓ ਜ ਤੁਸੀਂ ਇੱਕ ਰੁਮਾਲ ਵੀ ਮੰਗਾਓਗੇ ਨਾ ਤਾਂ ਵੀ ਤੁਹਾਨੂੰ ਧੋਖਾ ਨੀ ਮਲੇ ਦੂਜਾ ਮਿੰਤਰਾ ਦਾ ਇਹ ਆ ਸਾਨੂੰ ਪੈਸੇ ਰਿਟਰਨ ਚ ਸਾਡਾ ਦੇ ਦਿੰਦੇ ਜੇ ਅਸੀਂ ਕੁਛ ਰਿਟਰਨ ਕੀਤਾ ਤਾਂ ਸਾਨੂੰ ਜਦ ਪੈਸੇ ਪਾ ਦਿੰਦੇ ਆ ਉਹਨਾਂ ਦੀ ਕੋਈ ਖਿਚਕਿਚ ਨਹੀਂ ਆ ਮਿੰਤਰਾ ਤੋਂ ਮੰਗਾਇਆ ਕਰੋ ਤੁਸੀਂ ਸੂਟ ਜਾਂ ਫੇਰ ਪੰਜਾਬ ਤੋਂ ਮੰਗਾਇਆ ਕਰੋ ਬਸ।
ਪੰਜਾਬ ਚ ਤੇ ਮੇਰੇ ਕਿ ਕਿੰਨੇ ਸੂਟ ਆਏ ਹੋਣ ਔਰ ਹਾਲੇ ਤੱਕ ਤੁਸੀਂ ਮੰਨੋਗੇ ਮੇਰੇ ਵਿਆਹ ਨੂੰ ਅੱਠ ਸਾਲ ਹੋ ਗਏ ਉਹ ਕੱਪੜੇ ਉਂਝੇ ਦੇ ਉਂਝੇ ਪੈਣ ਹ ਕਿਸ ਗ ਨੇ ਥੋੜੇ ਜ ਬਟ ਉਹ ਬੜੇ ਹੀ ਵਧੀਆ ਕੱਪ ਮਟੀਰੀਅਲ ਇੰਨਾ ਵਧੀਆ ਨਿਕਲਿਆ ਬਹੁਤ ਵਧੀਆ ਮੈਂ ਕਿਉਂਕਿ ਮੇਰੀ ਸਾਰੀ ਵਰੀ ਜ ਮੇਰੀ ਸਾਰੀ ਜੋ ਵਰੀ ਬਣੀ ਸੀ ਨਾ ਤੇ ਉਹ ਸਾਰੀ ਮੰਮੀ ਪੰਜਾਬ ਤੋਂ ਲਿਆਏ ਸੀ ਅੰਮ੍ਰਿਤਸਰ ਤੇ ਲੁਧਿਆਣੇ ਤੋਂ
ਠੀਕ ਆ ਹੁਣ ਸਾਡੇ ਜਿਹੜੇ ਰਲੇਟਿਵ ਰਹਿੰਦੇ ਆ ਨਾ ਉਹ ਰਹਿੰਦੇ ਆ ਪਟਿਆਲੇ ਵੀ ਆ ਠੀਕ ਆ ਅਹ ਫੇਰ ਲੁਧਿਆਣੇ ਵੀ ਆ
ਠੀਕ ਆ ਉਹ ਉੱਥੋਂ ਚ ਹੀ ਮੰਗਾਂਦੇ ਆ ਉਹ ਬਹੁਤ ਸੋਹਣੇ ਕੱਪੜੇ ਦਿੰਦੇ ਆ ਉਹ ਠੀਕ ਆ ਤੁਸੀਂ ਮੰਨੋਗੇ ਨੀ ਸਾਡੇ ਅਮਰੀਕਾ ਚਲੇ ਜਾਂਦੇ ਆ ਕੱਪੜੇ ਕਨੇਡਾ ਚਲੇ ਜਾਂਦੇ ਆ ਉਹਨਾਂ ਦੇ ਥਰੂ ਸਟਿਚ ਇੰਨੇ ਸੋਹਣੇ ਕਰ ਦਿੰਦੇ ਆ ਉਹ ਬਹੁਤ ਵਧੀਆ ਕੱਪੜੇ ਮਿਲਦੇ ਆ ਪੰਜਾਬ ਵਰਗੀ ਤਾਂ ਰੀਸ ਈ ਨੀ
ਹਾਂ ਸਹੀ ਗੱਲ ਹੈ ਹੁਣ ਮੇਰੀ ਸਿਸਟਰ ਦਾ ਸੀ ਗਿਆ ਤੇ ਉਹਨੇ ਅੱਧੇ ਕੱਪੜੇ ਕੱਪੜੇ ਲੁਧਿਆਣੇ ਤੋਂ ਹੀ ਲਿੱਤੇ ਸੀ ਉਹਦੇ ਕਪੜੇ ਬਹੁਤ ਸੋਹਣੇ ਸੀ। ਅਸੀਂ ਮਤਲਬ ਕਿ, ਜੋ ਬਦਾਜ ਕੁੱੜਤਾ ਨਾ ਉਹਨਾਂ ਦੇ ਘਰਦਿਆਂ ਨੂੰ ਤੇ ਉਹ ਵੀ ਸਾਰੇ ਪੰਜਾਬ ਦੇ ਸੀ। ਤੇ ਉਹ ਵੀ ਬੜੇ ਖੁਸ਼ ਹੋਏ ਕੱਪੜੇ ਦੇਖ ਕੇ, ਬੋਤ
ਨਹੀਂ, ਕੱਪੜੇ ਤਾਂ ਮੈਂ ਕਹਿੰਦੀ ਹਾਂ ਪੰਜਾਬ ਵਰਗੀ ਰੀਸ ਨੀ। ਇੱਥੇ ਕਿਤੇ ਨੀ ਮਿਲਦੇ ਪਿਓਰ
ਪਰ ਮਟੀਰੀਅਲ, ਮਤਲਬ ਹੁਣ ਅਸੀ ਅਗ ਸੂਟ ਲੈਣ ਜਾ ਰਹੇ ਹਾਂ। ਨਾ ਮੈਂ ਆਪਣੇ ਇਧਰੋਂ ਦੀ ਲੋਕਲ ਗੱਲ ਕਰਾਂ ਤੇ ਤੇ ਇੱਕ ਪਰਖ ਨਾਲ ਕਹਿਣਗੇ ਕਿ ਪੂਰਾ ਸੂਟ ਹੈ ਜੀ ਤੁਹਾਡਾ ਪੂਰਾ ਬਣੇਗਾ ਜਿਵੇਂ ਹੁਣ ਮੇਰਾ ਹੈਵੀ ਸਾਈਜ਼ ਤੇ ਕੀ ਕਹਿੰਦੇ, ਜਦ ਮੈਂ ਘਰ ਲਿਆਦੀ ਹਾਂ, ਮੇਰੇ-ਮੇਰੇ ਨਾਲ ਦੋ-ਤਿੰਨ ਵਾਰੀ ਐਦਾ ਹੋ ਚੁੱਕਾ, ਕਿ ਬਾਜੂ ਦਾ ਕੱਪੜਾ ਕੱਪੜਾ ਮੇਰਾ ਕੱਦੀ ਵੀ ਪੂਰਾ ਨਹੀਂ ਹੁੰਦਾ, ਔਰ ਉਹਨਾਂ ਦੇ ਕੱਪੜੇ ਪ ਪੰਜਾਬ ਦੇ ਕੱਪੜੇ, ਐਕਸਟਰਾ ਹੁੰਦੇ ਨੇ ਐਕਸਟਰਾ
ਐਕਸਟਰਾ ਹੁੰਦੇ ਆ, ਉਹਨਾਂ ਦੇ ਪਨੇ ਜਿਹੜੇ ਆ ਬਹੁਤ ਵੱਡੇ ਹੁੰਦੇ ਆ, ਸਭ ਤੋਂ ਪਹਿਲਾਂ ਦੂਜੀ ਗੱਲ, ਉਹ ਖੁੱਲੇ ਕੱਪੜੇ ਪਟਿਆਲੇ ਦੇ ਹਿਸਾਬ ਨਾਲ ਹੁੰਦੇ ਆ, ਚਾਹੇ ਉਹ ਸਲਵਾਰ ਦਾ ਕੱਪੜਾ ਲੈ ਲਓ ਚਾਹੇ ਤੁਸੀਂ ਉਹ, ਆਪਣਾ ਉਹ ਲਾ ਲੋ ਕੀ ਕਹਿੰਦੇ ਇਹਨੂੰ, ਅਹ ਕਮੀਜ਼ ਦਾ ਲਾ ਲੋੋ, ਇਹਨਾਂ ਦੀਆਂ ਬਾਵਾਂ ਫੁੱਲ ਪਟਿਆਲਾ ਚਾਹੇ ਤੁਸੀਂ ਜੋ ਮਰਜੀ, ਮੈਂ ਕਹਿੰਦੀ ਆ ਪੰਜਾਬ ਤੋਂ ਜਿਹੜਾ ਕੱਪੜੇ ਆਉਂਦੇ ਆ। ਲੋਕ ਨਾਲੇ ਆਪਦਾ ਸਿਉਂਦਾ ਸੂਟ ਨਾਲੇ ਉਹੀ ਸੇਮ ਟਵਨਿੰਗ ਬਣਾ ਦਿੰਦਾ ਸੇਮ ਟ੍ਰੀਨਿੰਗ ਬਣਾਂਦਾ ਬੱਚਿਆਂ ਦੇ ਹਾਂ
ਹੁਣ ਮੇਰੀ ਦਰਾਣੀ ਹੈ ਇਹਦੇ ਕੱਪੜੇ ਉਹ ਬਿਲਕੁਲ ਪਤਲੀ ਜੀ ਐ ਉਹਦੇ ਕੱਪੜੇ ਸਿੱਲ ਜਾਂਦੇ ਉਹਦੇ ਚੋਂ ਮੈਂ ਆਪਣੀ ਭਤੀਜੀ ਦੇ ਵੀ ਬਣਾ ਦਿੰਤੇ
ਕਿੰਨੀ ਵਧੀਆ ਗੱਲ ਬਹੁਤ ਵਧੀਆ ਗੱਲ ਬਹੁਤ ਵਧੀਆ, ਪਤਾ ਕੀ ਗੱਲ ਆ ਇਹ ਦਿੱਲੀ ਸਾਈਡ ਤੋਂ ਲੈਕੇ, ਇਹ ਥੋੜੇ ਗੁਜਰਾਤ ਸਾਈਡ ਤੋਂ ਆਉਂਦੇ ਆ, ਪਰ ਪੰਜਾਬ ਵਰਗੀ ਰੀਸ ਨਹੀਂ ਕਰ ਪਾਉਂਦੇ ਨੀ, ਜਿੰਨਾ ਜੋ ਮਰਜ਼ੀ ਕਰਲੋ, ਚੁੰਨੀਆਂ ਪਿਓਰ ਦੀਆਂ ਨੀ ਹੁੰਦੀਆਂ। ਚੁੰਨੀਆਂ ਚਿੰਨੋਨ ਦੀਆਂ ਨੀ ਹੁੰਦੀਆਂ ਇਹਨਾਂ ਦੀਆਂ
ਹਾਂਜੀ ਹਾਜੀ
ਪਿਓਰ ਨੂੰ ਕੋਪੀ ਕਰਕੇ ਨਾ ਕੇ ਪਿਓਰ ਹੈ ਪਿਓਰ ਹੈ ਜੀ ਪਿਓਰ ਹੈ ਜੀ ਹੁੰਦਾ ਨੀ ਐ।
ਚੁੰਨੀਆਂ ਵੀ ਇਹਨਾਂ ਦੀਆਂ ਪਿਓਰ ਨੀ ਹੁੰਦੀਆਂ। ਚੁੰਨੀਆਂ ਵੀ ਚਿੰਨੋਨ ਦੀਆਂ ਨੀ ਹੁੰਦੀਆਂ।
ਹਾ
ਹਾਂ
ਹੋਰ ਤੁਸੀਂ ਕੀ ਕਰਦੇ ਸਨ
ਕੁਛ ਨੀ ਬਸ। ਅਹ ਮੇਰੀ ਇੱਕ ਨੰਨਾਣ ਹਜੇ ਰਹੀ ਰਹਿ ਰਹੀ ਐ। ਗਈ ਨੀ ਓ, ਤੇ ਉਹ ਕੱਲ ਜਾਊਗੀ। ਤੇ ਇੱਕ ਚਲੀ ਗਈ ਆ। ਬਸ ਸਾਨੂੰ ਤਾਂ ਪਤਾ ਹੀ ਚੱਲਦਾ ਕਦੋਂ ਦਿਨ ਚੜ੍ਹਿਆ ਕਦੋਂ ਰਾਤ ਸੋਈ ਆ ਕਦੋਂ ਨੀਂਦ, ਅੱਖਾਂ ਤਾਂ ਐਂ ਸੂਜੀਆਂ ਪਈਆਂ। ਸਾਡੀਆਂ ਅਭੀ, ਅਸੀਂ ਕਿੱਥੇ ਜਾਈਏ। ਖੜੇ ਖੜੇ ਅਸੀਂ ਨੀਂਦ ਕਰ ਲੈਂਦੇ ਆ ਪੰਜਾਂ ਮਿੰਟਾਂ ਵਿੱਚ ਦਸਾਂ ਮਿੰਟਾਂ ਵਿੱਚ ਸਾਨੂੰ ਤੇ ਪਤਾ ਪਤਾ ਹੀ ਨੀ ਮੁੰਡਾ ਮੇਰਾ ਕਿੱਥੇ ਰੋਲ ਰਿਹਾ ਮੈਂ ਕਿੱਥੇ ਆਕੁਛ ਸਮਝ ਹੀ ਨੀ ਪੈਂਦਾ।
ਸ਼ਡਊਲ ਨੀ ਬਣਦਿਆ ਨਾ।
ਸ਼ਡਿਊਲ ਮੈਂ ਕਹਿੰਦੀ ਹਾਂ ਕੱਖ ਨੀ, ਸਾਨੂੰ ਤਾਂ ਇਹ ਨੀ ਪਤਾ ਵੀ, ਪਾਣੀ ਦਾ ਗਿਲਾਸ ਪੀਣਾ ਕਿ ਨਹੀਂ। ਉਹ ਵੀ ਭੁੱਲ ਜਾਂਦੇ ਆ ਪੀਣਾ। ਐਡੀ ਗਰਮੀ ਚ, ਇਨਾ ਸਾਡਾ ਬੁਰਾ ਹਾਲ ਹੋਇਆ ਆ। ਤੁਹਾਨੂੰ ਨੂੰ ਕੀ ਦੱਸੀਏ ਭਾਈ, ਸਹੀ ਗੱਲ ਆ। ਮਹਿਮਾਨ ਆਉਂਦੇ ਆ। ਥੋੜਾ ਠੀਕ ਆ ਵਨ ਵੀਕ, ਫੇਰ ਉਸ ਤੋਂ ਬਾਅਦ ਅਸੀਂ ਬੋਰ ਹੋ ਜਾਂਦੇ ਹਾਂ। ਜੀ ਦੇਖੋ, ਅਸੀਂ ਵੀ ਨੀ ਕਿਤੇ ਨਕਲ ਜੋਗੇ ਪੰਦਰਾਂ ਪੰਦਰਾਂ ਦਿਨ ਤਾਂ ਬਹੁਤ ਔਖਾ ਹੁੰਦਾ, ਬਹੁਤ ਔਖਾ।
ਅਸੀਂ ਉਵੇਂ ਦੇ ਉਵੇਂ ਬੈਠੇ, ਹੁਣ ਸਾਨੂੰ ਐ ਆ ਵੀ ਪੰਦਰਾਂ ਦਿਨ ਲਈ ਅਸੀਂ ਉੱਥੇ ਮੂੰਹ ਦਿਖਾਉਣ ਜਾਈਏ ਸਾਡੇ ਪੇ ਕੇ ਅਸੀ ਤਾਂ ਨਹੀਂ ਜਾਂਦੇ। ਹੋਰ ਆਹੀ ਗੱਲ। ਹੁਣ ਅਗਲੀ ਛੁੱਟੀਆਂ ਚ ਮੈਂ ਤਾਂ ਸੋਚ ਲਿਆ ਵੀ ਸਭ ਤੋਂ ਪਹਿਲਾਂ ਮੈਂ ਬੈਗ ਪੈਕ ਕਰੂੰਗੀ। ਮੁੜ ਕੇ ਕੋਈ ਆਵੇ। ਕਿਉਂਕਿ ਨਾ ਫੇਰ, ਠੀਕ ਐ ਸਭ ਤੇਗ ਦਾ ਠੀਕ ਆ ਫੇਰ, ਮੁੜਕੇ ਨਾ ਫੇਰ ਬਹੁਤ ਲੰਬਾ ਖਿੱਚ ਜਾਂਦਾ ਨਾ ਫ਼ਿਰ, ਸਮਝ ਨੀ ਆਉਂਦੀ ਵੀ ਹੁਣ ਕੀ ਬਣਾਈਏ, ਮੇਨ ਤਾਂ ਕੀ ਬਣਾਈਏ? ਆ ਕੀ ਬਣਾਉਣ ਵਾਲੀ ਚੀਜ਼ ਆ ਨਾ, ਉਹੀ ਨ ਸਮਝ ਹੀ ਨਹੀਂ ਲੱਗਦੀ ਵੀ ਕੀ ਬਣਾਈਏ।
ਆ ਸਾਡੇ ਤੇ ਸਵੇਰੇ ਸ਼ੁਭ ਰਾਤ ਜਦ ਹੁਣ ਸ਼ੁਰੂ ਖਤਮ ਹੋਈਏ ਨਾ ਰਾਤ ਨੂੰ ਸਾਨੂੰ ਮੈਨੂੰ ਤੇ ਮੇਰੀ ਮਦਰ ਏਨ ਲਾ ਨੂੰ ਸੋਚਣਾ ਸ਼ੁਰੂ ਹੋ ਜਾਏਗਾ ਜਦੋ ਮੈਂ ਟੈਂਸ਼ਨ ਪੇ ਗਏ
ਤੁਹਾਨੂੰ ਕੀ ਦੱਸਾਂ ਭੈਣ ਜੀ ਮੇਰੀ ਗੱਲ ਸੁਣੋ ਹੁਣ ਪਤਾ ਕੀ ਆ ਆਪਦੇ ਜਵਾਕ ਨੂੰ ਤਾਂ ਬੰਦਾ ਇੱਕ ਥੱਪੜ ਮਾਰ ਕੇ ਕਹਿ ਦਿੰਦਾ ਖਾ ਜਿਹੜਾ ਬਸ ਬਨਾ ਹੂਨ ਮਹਿਮਾਨ ਆ ਜਾਵੇ ਤੇ ਕਹਰਾ ਮਾਰੇ ਤੇ ਕੇਹੜਾ ਕਹਵੇ ਹੁਣ ਅਸੀਂ ਨਾ ਪਰਸੋਂ ਮਸਾਲੇ ਆਲੇ ਚੌਲ਼ ਬਣਾਏ ਸੁਣਿਓਂ ਅੱਧੇ ਬੱਚੇ ਕਹਿੰਦੇ ਵੀ ਇਹ ਚ ਤੁਸੀਂ ਪਾਓ ਸੋਇਆਬੀਨ, ਮੈਂ ਕਿਹਾ ਠੀਕ ਐ। ਅੱਧੇ ਕਹਿੰਦੇ ਭਾਈ ਮਟਰ ਪਾਓ। ਅੱਧੇ ਕਹਿੰਦੇ ਚਿੱਟਿਆਂ ਰੰਗ ਬਣਾਓ ਅੱਧੇ ਕਹਿੰਦੇ ਪੀਲਾ ਬਣਾਓ ਹੁਣ ਦੱਸੋ ਕੀ ਕੀਤਾ ਜਾਵੇ ਫਰ ਅਸੀਂ
ਘਰ ਦੇ ਲਏ ਸੀ
ਚਾਰ ਚੌਥਾ ਸਿਰ ਤੇ ਧਰੀਏ, ਕੁੂੱਕਰ ਵੀ ਤਾਂ ਹੋਣੇ ਚਾਹੀਦੇ ਉਹ ਨੇ ਸੁਣੋ ਹੁਣ ਮੈਂ ਪਤਾ ਫੇਰ ਕੀ ਕਿਹਾ। ਮੈਂ ਕਿਹਾ ਮੈਂ ਅੱਧੇ ਪਾਊਂਗੀ ਮਟਰ ਅੱਧੇ ਪਾਊਂਗੀ, ਮੈਂ ਸੋਇਆਬੀਨ ਵੜੀ। ਅੱਧਿਆਂ ਚ ਮੈਂ ਪਾਊਂਗੀ ਅੱਧੇ ਪਿਆਜ ਅੱਧੇ ਮੈਂ ਬਣਾਉਂਗੀ। ਅ ਜਿੱਥੇ ਦੋ ਚਮਚੇ ਹਲਦੀ ਦੇ ਪਾਣੇ ਆ ਉੱਥੇ ਮੈਂ ਪਾਊਂਗੀ। ਇੱਕ ਚਮਚਾ ਹਲਦੀ ਦਾ ਜ਼ਿਆਦਾ ਪੀਲਾ ਨਹੀਂ ਬਣਾਉ ਤਾਂ ਚਿੱਟਾ ਵੀ ਹੋ ਗਿਆ ਪੀਲਾ ਵੀ ਹੋ ਗਿਆ ਜੇ ਤੁਸੀਂ ਫਰੋਲੋਗੇ ਤਾਂ ਚੋਂ ਚਿੱਟਾ ਵੀ ਨਿਕਲ ਆਊਗਾ ਇਕ ਅੱਧਾ ਦੇ ਤੁਸੀਂ ਖਾਉਗੇ ਮੈਂ ਕਿਹਾ ਜਿਹਨੇ ਮਟਰ ਨਹੀਂ ਖਾਣੇ ਉਹ ਚੱਕ ਕੇ ਆਪਦੀ ਥਾਲੀ ਚ ਚੁਣਦਾ ਰਹੇ ਜਿਹਨੇ ਸੋਇਆਬੀਨ ਖਾਣੀ ਆ ਜਿਹਨੇ ਸੋਇਆਬੀਨ ਖਾਣੀ ਆ ਉਹ ਸੋਇਆਬੀਨ ਖਾਂਦੇ ਰਹੇ ਮਟਰ ਚੱਕ ਬਸ ਤੁਸੀਂ ਮੰਨੋਗੇ ਨੀ ਇੰਨਾ ਔਖਾ ਕਰਦੇ ਥੱਪੜ ਤਾਂ ਮਾਰਨ ਵਾਲ ਫੇਰ ਖਾਗੇ ਆਪਦਾ ਵਿੱਚੇ ਮਟਰ ਵੀ ਖਾ ਗਏ ਵਿੱਚੇ ਸੋਇਆਬੀਨ ਵੀ ਖਾਗੇ ਵਿੱਚ ਗੋਭੀ ਵੀ ਖਾ ਗੇ ਜੀ ਪੀਲੇ ਸ਼ੀਲੇ ਸਾਰਾ ਕੁਛ ਖਾਗੇਏ ਨਾਲ
ਫਿਰ ਟੋਲਰੇਟ ਕਰ ਰਹੇ ਹੋ ਮੈਂ ਤੇ ਬਿਲਕੁਲ ਹੀ ਵੀ ਨੀ ਬਰਦਾਸ਼ਤ ਹੁੰਦਾ
ਨਹੀਂ ਫੇਰ ਮੈਂ ਵਿੱਚੇ ਸਾਰਾ ਕੁਛ ਪਾ ਤਾ ਮੈਂ ਕਿਹਾ ਇਦੇ ਵਿੱਚ ਪਿਆ ਜਿਹਨੇ ਜੋ ਖਾਨਾ ਖਾ ਲੋ ਜਿਹਨੇ ਨੀ ਖਾਣਾ ਚੁਣ ਚੁਣ ਤੇ ਹੁਣ ਜਿਹੜੇ ਮਟਰਾਂ ਆਲੇ ਸੀ ਉਹਨਾਂ ਨੂੰ ਥੋੜ੍ਹਾ ਔਖਾ ਹੋ ਗਿਆ ਮਟਰ ਚੋਣਨੇ ਵਿੱਚੋਂ ਆਹਾ ਗੱਲ ਸੀਗੀ ਸਾਰੀ ਫੇਰ ਮਟਰਾਂ ਆਲੇ ਵੀ ਸੋਇਆਬੀਨ ਵੀ ਠਾਗੇ ਤੇ ਸੋਇਆਬੀਨ ਨਾਲੇ ਮਟਰ ਵੀ ਖਾ ਗਏ ਤੇ ਚਿੱਟੇ ਤੇ ਦੀ ਪਤਾ ਨੀ ਚਿੱਟਾ ਮੈਂ ਰਹਿਤਾ ਰੱਖਤਾ ਮੈਂ ਕਿਹਾ ਜਿਹਨੂੰ ਜ਼ਿਆਦਾ ਪੀੜੇ ਲੱਗੇ ਉਹ ਚਿੱਟਾ ਰਹਿਤਾ ਵਿੱਚ ਪਾ ਕੇ ਖਾ ਲੋ ਚਿੱ ਟੇ ਬਣ ਗਏ ਚੌਲ ਤੁਹਾਡੇ ਮ ਕਿਆ ਇੰਨੇ ਨਖਰੇ ਮੈਂ ਤਾਂ ਮੇਰੇ ਮੁੰਡੇ ਨੇ ਨੀ ਅੱਜ ਤੱਕ ਨਖਰੇ ਕੀਤੇ ਜੋ ਬਣਿਆ ਕਰੇਲਾ ਬਣਿਆ ਤੋਰੀ ਬਣੀ ਮੈਂ ਕਿਹਾ ਸਿੱਧਾ ਅੰਦਰ ਲੰਘਾ ਉਹ ਤਾਂ ਖਾ ਲੈਂਦੇ ਆ ਹੁਣ ਇਹਨਾਂ ਨੂੰ ਕਿਹੜਾ ਦੇਖੇ ਹਾਏ ਰੇ ਬਹੁਤ ਔਖਾ ਹੁਣ ਤਾਂ ਅਸੀਂ ਆਪ ਅੱਕੇ ਪਏ ਆਂ ਬੀ ਕਦੋਂ ਕੀ ਹੋਵੇ ਤੇ ਫੇਰ ਅਸੀਂ ਵੀ ਕਿਸੇ ਆਰੇ ਲੱਗੀਏ ਹਨਾ ਯੋਗਾ ਕਰੀਏ, ਜਿਮ ਕਰੀਏ ਅਸੀਂ ਵੀ ਪਹਿਲੀ ਤਾਂ ਸਾਡੀ ਨੀ
ਯੋਗਾ ਜਾਂਦੇ ਹੋ ਔਰ ਜਿਮ ਵੀ ਜਾਂਦੇ ਹੋ
ਹਾਂਜੀ ਮੈਂ ਯੋਗਾ ਦੇਖਲਓ ਆਪਣੇ ਘਰੇ ਕਰਦੀ ਹਾਂ ਪੂਰਾ ਪ੍ਰੋਫੈਸ਼ਨਲੀ ਤੇ ਜਿੰਮ ਮੈਂ ਜਾਂਨੀ ਆਂ ਤੁਸੀਂ ਜੇ ਚਲਣਾ ਤਾਂ ਪਿੱਛੇ ਬਹਿ ਕੇ ਰੋਜ ਪੰਜ ਵਜੇ ਤਿਆਰ ਹੋ ਜਿਆ ਕਰੋ ਮੇਰੇ ਪਿੱਛੇ ਬੈਠੇ ਤੇ ਚੱਲਦੇ ਆਪਾਂ ਤਾਂ ਸਵੇਰੇ ਸ਼ਾਮ ਨੂੰ ਜੋ ਗੇ ਉਹ ਟਾਈਮ ਸੈੱਟ ਕਰ ਲਾਂਗੇ ਏਦਾਂ ਦੀ ਕੋਈ ਗੱਲ ਨੀ ਆਪਾਂ ਤੁਹਾਡੇ ਨਾਲ ਕੋਪਰੇਟ ਕਰ ਲਾਂਗੇ ਆਇਰਨ ਫਿਟਨੈਸ ਜੇਮ ਆ ਬਹੁਤ ਵਧੀਆ ਨੌ ਸੌ ਰੁਪਇਆ ਮਹੀਨਾ ਲੈਂਦੇ ਪਰ ਮੈਂ ਕਹਿਣੀ ਅਂ ਬਹੁਤ ਵਧੀਆ ਕਰਾਉਂਦੇ ਆ। ਮੈਂ ਤੁਹਾਨੂੰ ਡਾਇਟ ਦੇ ਦੂੰਗੀ ਡਾਇਟ ਮੈਂ ਤੁਹਾਨੂੰ
ਨੀ ਡਾਇਟ ਦੀ ਨੀ ਜਿੱਦਾ ਮੈਨੂੰ ਲਿਗਾਮੈਂਟ ਦੀ ਪ੍ਰੋਬਲਮ ਹੈ
ਕੋਈ ਪ੍ਰੋਬਲਮ ਨਹੀਂ ਤੁਹਾਡਾ ਉਸ ਹਿਸਾਬ ਨਾਲ ਸਟਰੈਂਥ ਐਕਸਰਸਾਈਜ਼ ਕਰਾਉਣਗੇ ਤੁਹਾਨੂੰ ਕੋਈ ਭਾਰ ਨਹੀਂ ਚੁਕਾਉਣਗੇ ਉਹ ਤੁਹਾਡੀ ਸਟਰ੍ਰੈਂਥ ਵਧਾਉਣਗੇ ਬਸ
ਠੀਕ
ਹਾਏ ਭੈਣ ਜੀ ਤੁਹਾਨੂੰ ਕੀ ਦਸੀਗੇ ਜਿਵੇਂ ਮੈਂ ਪੈਂਦੀ ਹਾਂ ਮੈਨੂੰ ਜੇ ਮੈਂ ਮਿੰਟ ਅੱਖ ਲੱਗੀ ਨਾ ਮੇਰੀ ਇੱਕ ਮਿੰਟ ਚ ਮੈਂ ਦਸ ਸਪਨੇ ਦੇਖ ਸਕਦੀ ਹਾਂ ਇੰਨੇ ਮੇਰੇ ਸਪਨੇ ਤ ਇਹ ਸੱਚੀ ਗੱਲ ਆ ਭੈਣ ਜੀ ਮੈਂ ਤੁਹਾਨੂੰ ਕੀ ਦੱਸਾਂ ਮੈਂ ਮਿੰਟ ਅੱਖ ਲਾਂਨੀ ਆਂ ਮੈਂ ਦੱਸ ਸਪਨੇ ਪੂਰੇ ਕਰ ਲੈਂਨੀ ਆਂ ਇੱਕ ਮਿੰਟਾਂ ਚ ਦੇਖਲੋ ਤੁਸੀਂ ਹਾਂ ਤੇ ਹਾਂ ਤੁਸੀਂ ਤਾਂ ਮੈਂ।